ਹੈਲੋ ਸਤਿ ਸ੍ਰੀ ਅਕਾਲ। ਕੁਛ ਨੀ, ਬੈਠੇ ਹਾਂ, ਤੁਸੀ ਸੁਣਾਓ ਕੀ ਕਰਨ ਦੇ ਜੇ
ਕੁੱਝ ਵੀ ਨੀ ਅਸੀਂ ਵੀ ਬੈਠੇ ਹਾਂ, ਸੋਚਾਂ ਸੋਚਣ ਦਏ ਹਾਂ
ਕਾਹਦੀਆਂ ਸੋਚਾਂ ਸੋਚਣ ਦਏ ਜੇ
ਆਹ ਕਹਿੰ ਕਹਿੰਦੇ ਵੀ ਅਸੀਂ ਇਕ ਘਰੇ ਕੁੱਤਾ ਰੱਖਣਾ
ਅੱਛਾ
ਹਾਂਜੀ, ਤੇ ਅਸੀਂ ਕਿਹਾ ਵੀ ਕੁੱਤਾ ਰੱਖਣਾ ਤੇ ਫਿਰ ਸਾਂਭਣਾ ਤੇ ਤੈਨੂੰ ਪੈਣਾ
ਕੁੱਤਾ ਰੱਖਣਾ ਨੇ
ਹਮ
ਕੁੱਤੇ ਦੀ ਸਾਂਭ ਬੜੀ ਹੁੰਦੀ, ਜਿਹੜਾ ਘਰ ਰੱਖੀ
ਉਹੀ ਨਾ ਮੈਨੂੰ ਤੇ ਇਹਨਾਂ ਨੂੰ ਕਿਹਾ ਵਾ, ਜੇ ਕੁੱਤਾ ਰੱਖਣਾ ਤੇ ਸਾਂਭਣਾ ਤੁਹਾਨੂੰ ਪੈਣਾ ਤੁਹਾਨੂੰ ਪਤਾ ਹੁਣ, ਉਹਨੂੰ ਬਾਹਰ ਲੈ ਕੇ ਜਾਣਾ ਉਹਨੂੰ ਅੰਦਰ ਲੈ ਕੇ ਆਉਣਾ ਉਹਨੂੰ ਫੀਡ ਦੇਣੀ ਖਵਾਉਣਾ, ਉਹਦੇ ਵੀ ਤੇ ਸਾਰਾ ਕੰਮ ਹੁੰਦਾ ਹੀ ਹੈ
ਚਲੋ ਇਹ ਤੇ ਹੈਗਾ ਉਹਨੂੰ ਫਿਰ ਟੀਕੇ ਵੀ ਲਗਾਉਣੇ ਪੈਂਦੇ ਨੇ ਨਾ ਟੀਕੇ ਲਵਾ ਕੇ ਰੱਖਿਓ ਤੁਸੀਂ
ਆਹ, ਆਹ ਟੀਕੇ ਲਵਾ ਕੇ ਰੱਖਾਂਗੇ ਹਜੇ ਸੋਚਣ ਦਏ ਆ
ਹਾਂ
ਅ ਨਾਲੇ ਵੇਖੋ ਹੁਣ ਕੁੱਤਾ ਹੈਗਾ ਤੇ ਕਿੰਨੀ ਜਿੰਮੇਵਾਰੀ ਹੈ ਕਿ ਹੋਰ ਨੂੰ ਨਾ ਕਿਤੇ ਵੱਢ ਦੇਵੇ ਜੇ ਕਿਤੇ ਵੱਢਤਾ ਤਾਂ ਹਾਡੇ ਤੇ ਹੀ ਸਿਆਪਾ ਪੈਣਾ।
ਇਹ ਤੇ ਗੱਲ ਹੈਗੀ ਆ।
ਉਹ ਖਾਣ ਪੀਣ ਦਾ ਵੀ ਉਹਨੂੰ, ਬਾਹਰ ਵੀ ਲੈ ਕੇ ਜਾਣਾ। ਟੀਕੇ ਲਵਾਉਣੇ ਉਹਦੇ ਉਹਦਾ ਨਵਾਉਣਾ ਧਵਾਉਣਾ, ਤੁਹਾਨੂੰ ਪਤਾ ਹੁਣ ਕਿੰਨਾ ਕੁ ਦੇਖਭਾਲ ਕਰਨੀ ਪੈਂਦੀ।
ਹਾਂਜੀ ਇਹ ਤਾਂ ਆ ਵੀ ਜਿਹਨਾਂ ਨੇ ਕੁੱਤੇ ਰੱਖੇ ਨੇ ਨਾ ਉਹਨਾਂ ਦੀ ਬੜੀ ਸਾਂਭ ਸੰਭਾਲ ਕਰਦੇ ਨੇ ਉਹਨਾਂ ਦਾ ਬਿਸਤਰਾ, ਮੰਜਾ, ਅੱਜ-ਕੱਲ ਦੇ ਜਿਹੜੇ ਜਾਨਵ ਵਰ ਨੇ ਉਹ ਤੇ, ਮਤਲਬ ਬੰਦਿਆਂ ਵਾਂਗ ਰਹਿੰਦੇ ਨੇ ਉਹਨਾਂ ਨੇ ਏਸੀ ਥੱਲੇ ਰਹਿਣਾ। ਜਿੱਥੇ ਆਪ ਰਹਿੰਦੇ, ਉੱਥੇ ਹੀ ਰਹਿਣਾ।
ਔਰ ਸਾਂਭ-ਸੰਭਾਲ ਜਿਵੇਂ ਨਿੱਕੇ ਨਿਆਣੇ ਸੰਭਾਲਨੇ, ਸਾਰਾ ਕੰਮ ਉਹਦਾ ਓਦਾਂ ਦਾ ਹੀ ਹੋਣਾ ਵਾ।
ਹਾਂ, ਇਹ ਤੇ
ਅਹ! ਨਾਲੇ ਕੋਈ ਵੀ ਜਾਨਵਰ ਰੱਖੀਏ ਉਹਨੂੰ ਸਾਂਭਣਾ ਤਾਂ ਪੈਂਦਾ ਈ ਆ।
ਸਾਂਭਣਾ ਤੇ ਪੈਂਦਾ ਈ
ਭਾਂਵੇ ਉਹ ਮੱਝ ਹੋਏ, ਗਾਂਈ ਹੋਏ, ਬਿੱਲੀ ਹੋਏ। ਕੁੱਝ ਵੀ ਰੱਖੀਏ, ਉਹ ਸਾਂਭਣਾ ਤਾਂ ਪੈਂਦਾ ਈ ਏ।
ਹਾਂ।
ਹਾਂ, ਮੈਂ ਤੇ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਹੀ ਵੇਖਲੋ ''ਮੈਂ ਤੇ ਨਹੀ ਜੇ ਸਾਂਭਣਾ।
ਅੱਸ਼ਾ। ਨਹੀਂ, ਫੇਰ ਉਹਨੂੰ ਆਪ ਹੀ ਬਾਹਰ ਲੈਕੇ ਘਂਮਾਉਣ ਵੀ ਜਾਣਾ ਪੈਣਾ ਕਰਨਾ, ਇਹ ਥੋੜਾ ਕੇ ਹੁਣ ਵੀ ਛੱਡ ਦੇਣਾ।
ਬਾਹਰ ਵੀ ਲੈਕੇ ਜਾਣਾ, ਉਹਨੂੰ ਅੰਦਰ ਲੈਕੇ ਆਉਣਾ। ਮੀਂਹ ਵੇਲੇ ਕ ਵੇਲੇ ਉਹਨੂੰ ਵੇਖਣਾ ਪੈਣਾ। ਹਣਾ, ਕਹਿੰਦੇ ਲਿਆਉਣਾ ਵੀ ਛੋਟਾ ਯਾ।
ਆਹ! ਤੇ ਉਹਦੀ ਤੇ ਬਿਲਕੁਲ ਸਾਂਭ ਬੜੀ ਏ ਨਾ।
ਆਹੋ, ਜੇ ਸਾਂਭ ਬੜੀ ਵਾ ਤੇ ਫੇਰ, ''ਮੈਂ ਤੇ ਕਿਹਾ, ਮੈਂ ਵੇਖਲੋ ਆਪਣਾ ਸ੍ਹਾਬ ਲਾਕੇ।
ਘਰ ਫੇਰ ਉਹਦੇ ਵਾਸਤੇ ਨਾ
ਉਹੀ ਨਾ, ਹੁਣ ਵੇਖੋ ਹੁਣ ਜੇ ਕਿਤੇ ਜਾਣਾ ਹੋਇਆ ਫੇਰ ਵੀ, ਬੰਦਸ ਤੇ ਘਰੇ ਕੁੱਤਾ ਵਾ ਥੋੜਾ, ਕਤੂਰਾ, ਤੇ ਫੇਰ ਕਿਤੇ ਜਾਇਆ ਵੀ ਨਹੀਂ ਜਾਣਾ।
ਆਹੋ।
ਕਿੱਦੇ ਸਾਂਭ-ਸੰਭਾਲ ਹੁੰਦੀ ਆ, ਉਹਦੀ।
ਜੇ ਤੇ ਉਹ ਸਾਂਭ ਸਕਦੇ ਨੇ, ਤੇ ਰੱਖ ਲੈਣ ਦੋ।
ਆਹ, ਵੇ, ਵੇਖਦੇ ਆ ਹਜੇ ਤੇ ਸਲਾਹ‌ ਈ ਕਰਨਡੇ ਆ, ਨਾਲੇ ਕੁੱਤੇ ਵੀ ਕਿਹੜਾ ਏਦਾਂ ਹੀ ਆਏ ਨਾ ਵਾ, ਛੋਟਾ ਕੁੱਤਾ ਪਤਾ ਨੀ ਕਿੰਨੇ ਹਜ਼ਾਰ ਦਾ ਵਾ।
ਕੁੁੱਤੇ ਤੇ, ਬਹੁਤ ਮਹਿੰਗੇ ਨੇ।
ਆਹ! ਤੇ ਫੇਰ ਕਿਹੇ ਨੇ ਕੀ ਲਿਆਉਣਾ।
ਸਾਡੇ ਇੱਥੇ ਗਲੀ'ਚ ਗੁਆਂਢੀਆਂ ਰੱਖ ਰੱਖਿਆ ਨੀ ਜਾ ਰਿਹਾ ਵਾ ਕੁੱਤਾ। ਬੜੀ ਜੱਤ ਜੀ ਆ, ਤੇ ਉਹਨੂੰ ਚੁੱਕ ਚੁੱਕਦੇ-ਚੁੱਕਕੇ ਜਿੱਥੇ ਮਰਜ਼ੀ ਉਹਦਾ ਮੂੰਹ ਚੱਟਦਾ, ਕਈ ਕੁਛ ਕਰਦਾ, ਹਾੰਨੁ ਵੇਖਕੇ ਬੜੀ ਅੰਤਕਾਲ ਆਉਂਦੀ ਆ।
ਅਹੀ ਵੀ, ਉਵੇਂ ਲਿਆਣਾ ਵਾ।
ਅੱਛਾ, ਤੇ ਬਿਸਤਰੇ ਦੇ ਨਾਲ ਸਵਾਲਦੇ ਰਾਤ ਨੂੰ।
ਕਈ ਲੋਕ ਸਵਾਲਦੇ, ਕਈ ਲੋਕ ਉੱਥੇ ਹੀ ਪੈਂਦੇ, ਉਹਨਾਂ ਨੂੰ ਉੱਥੇ ਈ ਪਾਉਂਦੇ ਆ। ਆਪ ਵੀ ਉੱਥੇ ਤੇ ਰਹਿੰਦੇ, ਉਹਨਾਂ ਨੂੰ ਵੀ ਉੱਥੇ ਰੱਖ
ਉੱਥੇ ਈ ''ਮੈਂ ਵੀ ਏਦਾਂ ਹੀ ਕਰਦੇ ਨੇ ਉੱਥੇ ਸਵਾਲਦੇ ਨੇ, ਹਾਂਨੂੰ ਵੇਖਕੇ ਬੜੀ ਅੰਤ ਕਾਲ ਆਉਂਦੀ ਆ, ਤੇ ਉਹ ਉਹਨਾਂ ਨੂੰ ਨੀ
ਇਹਦਾਂ ਨੀ ਜੇ ਕਰਨਾ-ਕੁਰਨਾ ਹੈਗਾ ਵੀ ਲਾਗੇ ਰੱਖਣਾ, ਸਾਂਭ-ਸੰਭਾਲ ਤੁਹਾਨੂੰ ਆ ਪੇ ਕਰਨੀ ਪੈਣੀ, ਤੇ ਇਹ ਜਿਆਦਾ ਬਿਸਤਰੇ ਤੇ ਨੀ ਲਿਆਉਣਾ ਹੈਗਾ।
ਹਾਂ।
ਹਾਂ, ਏਦਾਂ ਦੇ ''ਮੈਂ ਤ ਚਾਦਰ ਸਫਾਰੀਆਂ ਕਰਦੀ ਰ੍ਹਵਾਂਗੀ ਫੇਰ ਤੇ।
ਨਹੀਂ, ਇਹ ਤਾਂ ਵੀ ਚਲੋ ਰੱਖ- ਖੋ, ਇਹ ਨੀ ਉਹਨੂੰ ਬੈਡਾਂ ਦੀ ਆਦਤ ਪਾਓ, ਉਹਦਾ ਵੱਖਰਾ ਬਣਾਓ ਹਨਾ। ਜਗ੍ਹਾ ਉਹਦੀ ਵੱਖਰ, ਵੱਖਰੀ ਬਣਾਓ ਤੇ ਉਥੇ ਰਹੇ ਉਹ।
ਹਾਂ, ਉਥੇ ਹੀ ਰਹੇ, ਹਣ ਵੇਖੋ ਹਾਂ ਹੁਣ ਜੇ ਨਾਲ ਬਿ ਸਤਰੇ ਤੇ ਪਾਲਾਂਗੇ ਤੁਹਾਨੂੰ ਪਤਾ ਹੁਣ ਜਾਨਵਰ ਆ, ਤੇ ਜਾਨਵਰ ਦੀ ਕਈ ਚੀਜ਼ਾਂ ਹੁੰਦੀਆਂ ਵਾ।
ਹੂੰ, ਉਹਦੇ ਨਿਕੇ-ਨਿਕੇ ਵਾਲ ਲ
ਹੋਰ ਨਾ, ਬੈਡ ਤੇ ਵੀ ਲੱਗਣੇ, ਆਪ ਵੀ ਲੱਗਣੇ ਨਾਲੇ ਨਾਲੇ ਹੁਣ ਵੇਖੋ ਜਾਨਵਰ ਆ, ਤੇ ਜਾਨਵਰ ਤੋ ਤ ਦੂਰ ਹੀ ਰਹਿਣਾ ਚਾਹੀਦਾ ਜਗਰ ਰਹਿਣਾ ਤਾਂ ਨਹੀ ਚਾਹੀਦਾ ਲਾਗੇ।
ਇਹ ਤੇ ਹੈਗੀ ਐ, ਉਹ ਕੁੱਤੇ ਨੇ ਤੇ ਆਪਣੇ ਘਰ ਦੇ ਜੀਆਂ ਨੂੰ ਵੱਢ ਦਿੱਤਾ ਸੀ, ਆਪਣੇ ਉਹਦੇ ਚਾਚੇ ਤਾਇਆਂ ਦੇ ਨਿਆਣੇ, ਉਹਨਾਂ ਨੂੰ ਵੱਢ ਦਿੱਤਾ ਸੀ।
ਆਹ ਤੇ ਮੈ ਇਹਨਾਂ ਨੂੰ ਤਾਂ ਹੀ ਕਹਿਣ ਡਈ, ਮਹਾਂ ਮੈਂ ਵੇਖ ਕੇ ਲਿਆਇਓ।
ਆਹ ਅਰੇ ਦਿਨ ਰਾਤ ਹੋ ਤੇ ਰਹਿੰਦਾ ਤੇ ਇਹਨੂੰ ਇੰਨਾ ਨੀ ਪਤਾ ਵੀ ਇਹ ਆਪਣੇ ਜੀਅ ਨੇ, ਤੇ ਉਹਨਾਂ ਨੂੰ ਵੱਢ ਦਿੱਤਾ।
ਤਾਂਹੀ ਕਹਿਣ ਡਈ ਕੋਈ ਵੀ ਲਿਆਵਾਂਗੇ, ਚਾਹੇ ਉਹ ਬਿੱਲੀ ਹੋਏ ਉਹ ਏਦੇ ਵੀ ਕੰਮ ਆਉਣਾ।
ਹੂੰ,
ਉਹ ਆਪਸ ਚ ਕਰ ਦਿੰਦੇ ਨਾਲੇ ਉਹ, ਮੈਂ ਖਬਰਾਂ ਕਿੰਨੀਆਂ ਆਉਣੀਆਂ ਕੁ ਤੇ ਵੱਢ ਦਿੰਦੇ ਕਿਸੇ ਨੇ ਰੱਖਿਆ ਹੁੰਦਾ, ਤੇ ਉਹ ਵੱਢ ਦਿੰਦੇ ਕਿਸੇ ਆਉਣ ਦੇ। ਸਾਡੇ ਸਵੇਰੇ ਫੇਰ ਹੋਣਾ ਵਾ, ਹਾਂਜੀ। ਉਹੀ ਨਾ, ਮੈਂ ਤੇ ਇਹਨਾਂ ਨੂੰ ਕਿਹਾ, ਮੈਂ ਕਿਹਾ ਵੇਖਲੋ। ਮੇਰਾ ਤਾਂ ਨਹੀਂ ਜੀਅ ਕਰਨ ਡਿਆ ਰੱਖਣ ਨੂੰ, ਇਹੋ ਹੀ ਡਈ ਸਾਰੇ।
ਨਹੀ ਜੇ ਉਹ ਆਂਦੇ ਨੇ, ਆਪਾਂ ਦੇਖਭਾਲ ਕਰ ਲਾਂਗੇ, ਤੇ ਰੱਖ ਲਾਂਗੇ ਉਹ।
ਫੇ ਨਹੀ ਕਹਿੰਦੇ ਤੇ ਸਾਰੇ ਪਹਿਲਾਂ ਹੁੰਦੇ, ਬਾਅਦ ਚੋਂ ਨੀ ਕਰਦਾ ਕੋਈ।
ਹੂੰ,
ਜਿਹੜਾ ਘਰੇ ਰਹੇਗਾ, ਫੇਰ ਉਹੀ ਕਰੇਗਾ।
ਆਹ ਤੇ ਕਰਨਾ, ਤੇ ਉਹਨੂੰ ਹੀ ਪੈਣਾ ਐ।
ਆਹ ਤੇ ਫੇਰ ਇਹ ਘਰੇ ਰਹਿਣਗੇ। ਮੈਂ ਥੋੜ੍ਹਾ ਹੁਣ ਕਰਨਾ, ਮੈਨੂੰ ਹੋਰ ਵੀ ਕੰਮ ਹੁੰਦੇ। ਨਾਲੇ ਕਤੂਰੇ ਨੂੰ ਸੰਭਾਲਣਾ, ਪਤਾ ਕਿੰਨਾ ਔਖਾ ਕੰਮ ਐ। ਏਧਰ ਓਧਰ ਭੱਜ ਗਈ ਤੇ ਫੇਰ ਉਹਦਾ ਧਿਆਨ ਰੱਖਣਾ, ਅੰਦਰ- ਬਾਹਰ ਦਾ। ਕੋਈ ਆਵੇ ਉਹਦਾ ਧਿਆਨ ਰੱਖਣਾ, ਇਹਦਾ ਨਮ ਦਾ।
ਟੰਗ ਜਿੰਨਾ ਰੱਖੇ ਹੁੰਦੇ, ਉਹ ਨਾਲ ਹੀ ਲੈ ਜਾਂਦੇ ਨੇ, ਜਿੱਥੇ ਜਾਂਦੇ ਨਾਲ ਹੀ ਲੈ ਜਾਂਦੇ ਨੇ।
ਆਹੋ ਤੇ ਹੁਣ ਜੇ ਕਿਤੇ ਜ਼ਰੂਰੀ ਕਿਤੇ ਜਾਣਾ ਹੋਏ, ਉਹਨੂੰ ਫੇਰ ਥੋੜ੍ਹਾ ਨਾਲ ਲੈ ਕੇ ਜਾਣਗੇ।
ਨਾ
ਹਾਂ, ਨਾਲੇ ਵੇਖੋ ਜੇ ਹੁਣ ਆਪਾਂ ਡੰਗਰ ਦੂਸਰੇ ਰੱਖੇ ਆ ਉਹਨਾਂ ਦੀ ਵੀ ਦੇਖ ਸੰਭਾਲ ਕਰਨੀ, ਉਹਨਾਂ ਨਾਲ ਵੀ ਬਚ ਕੇ ਰਹਿਣਾ ਪੈਂਦਾ ਵਾ।
ਇੱਕ ਇਹਨਾਂ ਦਾ ਇਹ ਧਿਆਨ ਰੱਖਣਾ, ਜਿੱਦਾਂ ਹੁਣ ਬਾਹਰ ਅਵਾਰਾ ਕੁੱਤੇ ਫਿਰਦੇ ਨੇ। ਉਹਨਾਂ ਨਾਲ ਨਾ ਜਾ ਕੇ ਕੇ ਜਾਏ, ਹਾਂ।
ਉਹੀ ਨਾ ਇਹਨੂੰ ਘਰੇ ਬੰਨ੍ਹ ਕੇ ਰੱਖਣਾ ਪੈਂਦਾ ਵਾ।
ਸਾਡੀ ਤੇ ਗਲੀ ਚ ਇੰਨੇ ਕੁੱਤੇ ਨੇ ਨਾ ਅਵਾਰਾ ਕੁੱਤੇ, ਕੋਈ ਹਿਸਾਬ ਨੀ।
ਉਹ ਆਵਾਰਾ ਹੋਣੇ ਐ ਨਾ।
ਅਵਾਰਾ ਨੀ, ਏਦਾਂ ਤੁਰੇ ਫਿਰਦੇ ਨੇ, ਸਾਨੂੰ ਤੇ ਨੀ ਓਦਾਂ ਕੁਛ ਕਹਿੰਦੇ। ਬਾਹਰੋਂ ਜੇ ਕੋਈ ਆਉਂਦਾ, ਤੇ ਫੇਰ ਉਹਨਾਂ ਨੂੰ ਬੜਾ ਪੀਂਦੇ ਨੇ।
ਕਈ ਦੇ ਏਦਾਂ ਹੀ ਹਲਕਾਏ ਜਿਹੇ ਹੋ ਜਾਂਦੇ ਆ।
ਹੋਏ ਸਾਡੇ, ਦੋ ਮਰੇ ਅੱਗੇ ਏਦਾਂ ਕੁੱਤੇ।
ਅੱਛਾ, ਉਹ ਐਵੇਂ ਦੂਰ ਹੀ ਰਹਿਣਾ ਚਾਹੀਦਾ ਐ। ਹੁਣ ਦੇਖੋ ਜੇ ਆਪਾਂ ਬਾਹਰ ਇਹਨੂੰ ਘੁੰਮਾਉਣ ਲਈ ਗਏ, ਉੱਧਰੋਂ ਕੋਈ ਹੋਰ ਕੁੱਤਾ ਆ ਗਿਆ, ਬਾਹਰੇ ਤੇ ਫੇਰ।
ਹਾਂ, ਨਹੀ ਇੱਥੇ ਬੜਾ ਔਂਤਰਾ ਰਾਤ ਨੂੰ ਕਿਤੇ ਭੋਂਕਦੇ ਨੇ, ਕਿਤੇ ਸੌਣ ਨੀ ਦਿੰਦੇ।
ਆਹ ਇਹ ਚਲੋ ਇਹ ਆ ਭੀ, ਜੇ ਹੌਲੀ-ਹੌਲੀ ਕੁੱਤਾ ਵੱਡਾ ਹੋਏਗਾ। ਤੇ ਰਾਖੀ ਵੀ ਕਰੇਗਾ, ਪਰ ਬਾਕੀ ਤੁਹਾਨੂੰ ਪਤਾ ਹੁਣ ਸ਼ੁਰੂ- ਸ਼ੁਰੂ ਚ ਤਾਂ ਔਖਾ ਹੋਣਾ ਹੈ ਤਹਾਨੂੰ।
ਹੂੰ,
ਹਾਂ, ਤੁਸੀਂ ਰੱਖਿਆ।
ਨਾ ਆਪਾਂ ਨੀ ਰੱਖਿਆ ਹੈਗਾ।
ਅੱਛਾ, ਲਾਗੇ- ਚਾਗੇ ਹੋਣੇ ਤੁਹਾਡੇ।
ਆਹ ਅਵਾਰਾ ਕੁੱਤੇ ਤੁਹਾਨੂੰ ਮੈਂ ਦੱਸਿਆ, ਗਲੀ ਚ ਬਹੁਤ ਫਿਰਦੇ ਨੇ ਕਿਤੇ। ਬਿਨਾਂ ਰੱਖਿਆਂ ਤੋਂ ਹੀ ਬੜੀ ਰਾਖੀ ਹੁੰਦੀ ਐ, ਰਾਤ ਨੂੰ ਤੇ।
ਲਾਗੇ ਜਾ ਕੇ ਅ ਘਰਾਂ ਚ ਨੇ ਰੱਖੇ।
ਘਰਾਂ ਚ ਇੱਕ ਗੁਵਆਂਢੀਆਂ ਦਾ ਹੈਗਾ ਕੁੱਤਾ ਉਹਨਾਂ ਨੇ ਰੱਖਿਆ ਉਹਨਾਂ ਦਾ ਕੋਠੇ ਤੇ ਹੀ ਰਹਿੰਦਾ। ਦਿਨ-ਰਾਤ ਗਰਮੀਆਂ ਚ ਵੀ, ਸਿਆਲ ਚ ਉਹ ਨਾ ਕੋਠੇ ਤੇ ਬਨਿਆ ਰੱਖਣਾ ਇੱਕ-ਦੋ ਟੈਮ ਉਹਨਾ ਥੱਲੇ ਲਾਉਣਾ।
ਇਹ ਵਧੀਆ ਨਾ ਬ ਕੋਠੇ ਦੇ ਚਾੜਿਆ ਵਾ ਉਹ ਜਿਹੜਾ ਨਾਲ ਨਾਲ ਰੱਖਦੇ ਉਹ ਨੀ ਵਧੀਆ ਲੱਗਦਾ। ਚਲੋ ਆਪੋ- ਆਪਣੀ ਪਸੰਦ ਹੁੰਦੀ ਹੈ ਕੋਈ ਰੱਖਣਾ ਚਾਹੁੰਦਾ ਕੋਈ ਨਹੀਂ ਰੱਖਣਾ ਚਾਹੁੰਦਾ।
ਹਾਂ, ਜੇ ਕੋਈ ਆਏ ਗਲੀ ਚ ਕੁੱਤਾ ਜਦੋਂ ਵੇਹਂਦਾ ਤਾਂ ਕੋਠੇ ਤੇ ਤੇ ਫੇਰ ਭੋਂਕਦਾ ਏ।
ਉਹ ਫਿਕ-ਦੂਜੇ ਨੂੰ ਵੇਹਿੰਦਾ ਫੇਰ ਭੋਂਕਦਾ ਹੋਣਾ ਰਾਤ ਨੂੰ ਵੀ ਸਾਡੇ ਇਥੇ ਲਾਗੇ ਹੈਗੇ ਆ ਸਾਡੇ ਵੀ ਗਲੀ ਚ ਆ ਕੇ ਬੜਾ ਭੋਕਦੇ ਆ ਸੌਣ ਵੀ ਨੀ ਦਿੰਦੇ ਰਾਤ ਨੂੰ।
ਹੂੰ, ਇਹ ਵੀ ਇਹ ਕਿਤੇ ਜਾਣ ਨਾਲ ਨਹੀਂ ਖੜਦੇ ਹੈਗੇ ਇਹਨਾਂ ਦਾ ਇੱਥੇ ਰਹਿੰਦਾ। ਫੇਰ ਸਾਨੂੰ ਕਿਸੇ ਮੋਕਿਆਂ ਕਹਿ ਜਾਂਦੇ ਨੇ ਫੇਰ ਆਪਾਂ ਕੋਠੇ ਥਣੀ ਉੱਤੇ ਫੁਲਕੇ ਸੁੱਟ ਦਿੰਦੇ ਹਾਂ ਤੇ
ਆਹ ਉਹੀ ਨਾ ਵੇਖੋ ਹੁਣ ਜਿਹੜੇ ਚੱਲ ਜਾਂਦੇ ਸੰਭਾਲ ਤੇ ਕਰਨੀ ਪੈਂਦੀ ਇਹ ਵੱਡਾ ਹੋਣਾ ਵਾ। ਥੋੜਾ ਜਿਹਾ।
ਲਿਆਂਦਾ ਤੇ ਇਹਨਾਂ ਨੇ ਵੀ ਛੋਟਾ ਜਿਹਾ ਸੀ ਹੁਣ ਤੇ ਵੱਡਾ ਹੋਇਆ ਇਹ। ਛੋਟਾ ਸੀ ਪਹਿਲਾਂ, ਉਹਨਾਂ ਨੇ ਯਾਰ ਬਲਦਣ ਵਾਲੀ ਤੇ ਵੀਚੇ ਉਧਰ ਖਾਣੀ ਸਾਡੇ ਘਰ ਨੂੰ ਵੇਖਣਾ ਤੇ ਅਸੀਂ ਜੂ-ਜੂ ਨੂੰ ਵਾਜਾਂ ਮਾਰਨੀਆਂ ਉਹਨੇ ਭੋਕੜਾਂ-
ਭਾਂਡੇ ਕੀ ਭਏ ਤੁਸੀਂ ਪਤ
ਹਾਂ
ਹਾਂ। ਬਾਕੀ ਮੈਂ ਕਿਹਾ ਛੋਟੇ ਜਿਹੇ ਨੂੰ ਲਿਆਵਾਂਗੇ ਜਿਹੜਾ ਅਸੀ ਲਿਆਉਣਾ ਵਾ ਨਾ ਉਹ ਇੰਨਾ ਵੱਧਦਾ ਨੀ ਆ। ਛੋਟਾ ਰਹਿੰਦਾ ਵਾ ਉਹਹਨੇ ਕੀ ਰਾਖੀ ਕਰਨੀ? ਮੈਂ ਕਿਹਾ ਜੇ ਲਿਆਉਣਾ ਤਾਂ ਵਧੀਆ ਲਿਆਉੋ ਕੋਈ ਹੋਰ
ਨਾ ਇਹ ਤੇ ਗੱਲ ਹੈਗੀ ਆ।
ਜਿਹੜਾ ਰਾਖੀ ਵੀ ਕਰੇ।
ਕਿੰਨਾ ਸਾਲ ਦਾ ਲਿਆਉਣ ਨਾ।
ਹਾਂਜੀ।
ਚੰਗੀ ਨਸਲ ਦਾ ਲਿਆਉਣ
ਨਸਲ ਤਾਂ ਉਹ ਵੀ ਚੰਗੀ ਆ ਪਰ ਉਹ ਛੋਟਾ ਹੀ ਰਹਿੰਦਾ ਵਾ
ਅੱਛਾ।
ਹਾਂ, ਉਹ ਵਾਧਾ ਨੀ ਇੰਨਾ
ਠੀਕ ਆ।
ਆਹ ਤੁਸੀ ਹੋਰ ਦੱਸੋ ਰਾਖੀ-ਰੂਖੀ ਕਰਦਾ ਹੋਣਾ ਫੇਰ ਉਹ ਕੁੱਤਾ
ਹੈਂ
ਉਹ ਕੁੱਤਾ ਫੇਿਰ ਰਾਖੀ-ਰੂਖੀ ਕਰਦਾ ਹੋਣਾ।
ਆਹ ਉਹ ਦੱਸਣ ਡੀ ਵੀ ਸਾਢੇ ਗੁਆਂਢੀਆਂ ਦਾ ਹੀ ਕੁੱਤਾ ਬੜੀ ਰਾਖੀ ਕਰ ਦਿੰਦਾ। ਤੇ ਇੱਕ ਗਲੀ ਚ ਬਹੁਤ ਫਿਰਦੇ ਰਾਤ ਨੂੰ ਬਹੁਤ। ਭੋਂਂਕਦੇ ਨੇ ਜੇ ਕੋਈ ਗਲੀ ਚ ਲੰਘੇ ਤੇ ਬੜਾ ਭੋਂਂਕਦੇ ਨੇ।
ਸਾਡੇ ਵੀ ਇਥੇ ਬੜਾ ਭੋਂਕਦੇ ਮੈਂ ਕਹਿੰਦੀ ਮੈਂ ਇਹ ਤੇ ਹਜੇ ਬਾਹਰ, ਜੇ ਲਿਆਂਦਾ ਤੇ ਉਹਨੇ ਵੀ ਭੋਂਕਿਆ ਕਰਨਾ ਘਰੇ।
ਨਹੀਂ, ਉਹਦਾ ਕੁੱਤਾ ਮਾੜਾ ਤੇ ਨਹੀਂ ਹੈ ਰੱਖਣਾ ਚਾਹੀਦਾ ਦਾਵਾ।
ਹਾਂ, ਕੁੱਤਾ ਮਾੜਾ ਤਾਂ ਨਹੀਂ ਹੁੰਦਾ ਪਰ ਇਹ ਹੈ ਸਾਂਭ-ਸੰਭਾਲ ਬੜੀ ਹੁੰਦੀ ਉਹਦੀ।
ਹਾ, ਸਾਂਭ-ਸੰਭਾਲ ਤੇ ਹੈ ਹੀ ਹੈ, ਫੇਰ ਤੁਹਾਨੂੰ ਪਤਾ ਹੀ ਜਿਹੜੀ ਚੀਜ਼ ਰੱਖੀ ਉਹ ਦੇਖਭਾਲ ਤੇ ਕਰਨੀ ਪੈਣੀ ਹੈ।
ਬੜੀ ਹੁੰਦੀ ਹੈ ਬਾਹਰ-ਅੰਦਰ ਸਾਰਾ ਕੁੱਝ ਵੇਖਣਾ ਪੈਂਦਾ।
ਜੇ ਛੋਟਾ ਜਿਹਾ ਲਿਆਓ ਤੇ ਉਹਨੂੰ ਤੇ ਫੇਿਰ ਬੱਚਿਆਂ ਵਾਂਗੇ ਰੱਖਣਾ ਪੈਂਦਾ।
ਉਹ ਇਹਨਾਂ ਨਾਲ ਜਿਹੜੀ ਆ ਮੈਂ ਨਸਲ ਦਾ ਲਿਆਉਣਾ ਇਹਨੂੰ ਦੇਣੀ ਵੀ ਫੀਡ ਪੈਂਦੀ।
ਹਾਂਜੀ।
ਮੈਂ ਤੇ ਇਹਨਾਂ ਨੂੰ ਕਿਹਾ ਮੈਂ ਹੋਰ ਕੋਈ ਵੇਖ ਲੋੋ।
ਕੋਈ ਹੋਰ ਜਾਨਵਰ। ਲੈਵੋ ਨੀ ਤੇ ਛੋਟੇ ਆ ਅੱਜ ਕੱਲ ਚਿੜੀਆਂ ਤੋਤੇ। ਇਏਦਾਂ ਦੇ ਲੋਕੀ ਬਹੁਤ ਰੱਖਦੇ ਘਰਾਂ ਦੇ ਵਿੱਚ।
ਨਹੀਂ ਇਹ ਤੇ ਉਹਦੇ ਵੱਲੋਂ ਕੁੱਤੇ ਵੱਲੋਂ ਹੀ ਆਖਣ ਡੇ।
ਹਮ ਕੁੱਤੇ ਵੱਲੋਂ ਹੀ ਆਂਦੇ ਨੇ।
ਹਾਂਜੀ ਇਹਨਾਂ ਨੇ ਕਿੱਥੇ ਲਿਆਉਣਾ। ਸਗੋਂ ਉਹ ਵਧੀਆ ਹੀ ਆ ਤੋਤਾਂ ਵੈਸੇ ਵਧੀਆ ਹੀ ਵੈਹੈ। ਦੂਸਰਾ ਚਿੜੀ ਜੇ ਇਹ ਵਧੀਆ ਆ ਵੇਣੇ ਆ। ਹਾਏ ਤੇ ਸਲਾਹੀ ਚੱਲਣ ਡੀ ਹਏ ਕੋਈ ਪੱਕਾ ਨੀ ਹੈ।
ਆਹੋ ਚਲੋ ਵੇਖਲੋ ਸਲਾਹ ਕਰਕੇ ਜੇ ਲਿਆ ਕੇ ਇੱਕ ਵਾਰੀ ਵੇਖ ਲੋੋ ਜੇ ਨਾ। ਕੋਈ ਸਾਂਭੇਗਾ ਤੇ ਫੇਰ ਤੁਸੀਂ ਦੇ ਖੜੇ ਹੋ ਕਿਸੇ ਨੂੰ।
ਹਾਂ ਆਹ ਸਾਡੇ ਗੁਆਂਢੀਆਂ ਨੇ ਵੀ ਰੱਖਿਆ ਹੀ ਤੇ ਬਾਅਦ ਚ ਦੇ ਆਏ ਹੀ।
ਅੱਛਾ ਆਹੋ ਤੇ ਫੇਰ ਉਹਨਾ ਦੇਣਾ ਹੀ ਜਦੋਂ ਕਿਸਨੇ ਸਾਂਭ ਸੰਭਾਲ ਹੁਣ ਇੱਕ ਬੰਦਾ।
ਉਓਹੀ ਨਾ ਪਹਿਲਾਂ ਹੁਣ ਪੈਹਿਆਂ ਦਾ ਲਿਆਓ ਫੇਰ ਉਹਨੂੰ ਵੇਚੋ। ਕੀ ਪਤਾ ਉਸੇ ਦਾਮ ਤੇ ਅਹ ਲੈਣਾ ਕਿ ਨਹੀਂ ਲੈਣਾ ਉਹਨਾਂ ਨੇ।
ਹੂ ਹੂ।
ਇਹ ਵੀ ਫੇਿਰ ਹੁੰਦਾ ਘਾਟਾ ਆਪਣੇ ਆਪ ਨੂੰ ਪੈਂਦਾ।
ਹਾਂ।
ਹਾਂ ਸੋਚਦੇ ਆ ਲੈਣਾ ਕਿ ਨਹੀਂ ਲੈਣਾ ਬਾਅਦ ਚੋਂ ਵੇਨੇ।
ਚਲੋ ਕੋਈ ਨੀ ਤੁਹੀ ਸਲਾਹ ਕਰਕੇ ਵੇਚ ਲ ਜੇ ਜਿਆਦਾ ਜਿੱਦ ਕਰਦੇ ਤੇ। ਵਾਰੀ ਲੈ ਕੇ ਵਹੋ ਲਿਓ ਹਨਾ।
ਚਲੋ ਠੀਕ ਆ ਫਿਰ ਹਾਂਜੀ ਸਤਿ ਸ੍ਰੀ ਅਕਾਲ।